ਹੈਲੋ।
ਸਤਿ ਸ਼੍ਰੀ ਅਕਾਲ ਭੈਣ ਜੀ।
ਸਤਿ ਸ਼੍ਰੀ ਅਕਾਲ ਜੀ।
ਹੋਰ ਜੀ, ਕੀ ਹਾਲ-ਚਾਲ ਨੇ ਜੀ?
ਵਧੀਆ ਜੀ। ਤੁਸੀਂ ਦੱਸੋ ਆਪਣਾ ਹਾਲ-ਚਾਲ ਕਿੱਦਾਂ ਠੀਕ ਹੋ?
ਹਾਂਜੀ, ਹਾਂ ਸਭ ਵਧੀਆ। ਤੁਸੀਂ ਸੁਣਾਓ, ਘਰ-ਪਰਿਵਾਰ ਕਿੱਦਾਂ?
ਹਾਂਜੀ, ਸਾਰੇ ਠੀਕ ਨੇ।
ਅੱਛਾ ਜੀ, ਹੋਰ ਕੀ ਕਰੀ ਜਾਂਦੇ ਸੀ, ਜੀ?
ਬਸ ਹੁਣ ਛੋਟੇ ਮੁੰਡੇ ਨੂੰ ਸਵਾ ਰਹੀ ਸੀ ਮੈਂ, ''ਮੈਂ ਚਲਾ ਤਾਨੂੰ ਕੌਲ ਕਰਲਾਂ, ਗੱਲ ਕਰਲਾ ਥੋਡੇ ਨਾਲ।
ਹਾਂਜੀ-ਹਾਂ। ਮੈਂ ਵੀ ਸੋਚਿਆ ਚਲੋ, ਮੈਂ ਕਿਹਾ ਕਾਫ਼ੀ ਦਿਨ ਹੋਗੇ ਗੱਲ ਕਰੀ ਨੂੰ, ਚਲੋ ਅੱਜ ਗੱਲ ਕਰਦੀ ਆਂ।
ਉਹ ਫਿਰ ਟਾਈਮ ਹੀ ਨੀ ਲੱਗਦਾ, ਹੁਣ ਚਲੋ ਅੱਜ ਮਾੜਾ-ਮ੍ਹੋਟਾ ਟਾਈਮ ਕੱਢਕੇ ਜਿੱਦਾਂ ਹੁਣ, ਅੱਜ ਸਵਰੇ ਛੇਤੀ ਉੱਡ ਗਈ ਸੀ, ਮੈਂ ਪੰਜ ਵਜੇ। ਗੁੜੀਆਂ ਦੇ ਸਕੂਲ ਜਾਣਾ ਪੈਂਦਾ ਨਾ ਉਹਨੂੰ, ਫਿਰ ਪੰਜ ਕਿ ਵੀ ਤੁਹਾਨੂੰ ਪਤਾ ਹੀ ਹੈ ਬੱਚਿਆਂ ਦੀ ਸਾਰੀ ਤਿਆਰੀਆਂ ਕਰਨੀ ਪੈਂਦੀ, ਆਪਾ ਨੂੰ।
ਹਾਂਜੀ।
ਟਾਈਮ ਤਾ, ਟਾਈਮ ਨਾਲ ਸਾਰੇ ਕੰਮ ਹੋਵੇ, ਤਾਂ ਫਿਰ ਆਪਾਂ ਨੂੰ ਚਲੋ ਜੋ ਕੰਮ ਪੈਂਡੀਂਗ ਹੈ, ਆਪਾਂ ਉਹ ਕਰ ਸਕਦੇ ਹਾਂ।
ਕਰ ਸਕਦੇ, ਹਾਂਜੀ। ਕੁੱਛ ਏਦਾਂ ਵੀ ਹੁੰਦਾ, ਚਲੋ ਆਪ ਆਪਾ ਜਲਦੀ ਸੁਬਾਹ ਉੱਠਕੇ, ਜਦੋਂ ਘਰ ਦੇ ਕੰਮ ਜਲਦੀ ਹੋ ਜਾਂਦੇ ਆ, ਤਾਂ ਫਿਰ ਜਿਵੇਂ ਹਾਂ, ਸਟੀਚਿੰਗ ਵਗੈਰਾ ਜਾਂ ਆਪਣਾ ਹੈ ਨਾ, ਕਰਦੇ ਹਾਂ ਘਰ 'ਚ ਉਹ ਵੀ ਕੰਮ, ਚਲੋ ਉਹ ਵੀ ਉਹਦੇ ਲਈ ਵੀ ਟਾਈਮ ਨਿਕਲਿਆ ਆਉਂਦਾ, ਨਹੀਂ ਤਾਂ ਫੇਰ ਔਖਾ ਹੋ ਜਾਂਦਾ ਜੇ ਸੁਬਾਹ ਟਾਈਮ ਨਾਲ ਨਾ ਹੀ ਉੱਠਿਆ ਜਾਵੇ।
ਹਾਂਜੀ ਨਹੀਂ ਸਰ ਟੈਮ ਨਾਲ ਤਾਂ ਸਾਰਾ ਕੰਮ ਨਿਬੜਨਾ ਹੀ ਚਾਹੀਦਾ, ਹੁਣ ਮੈਂ ਦੇਖੋ। ਅਹ ਜਿੱਦਾਂ ਪਿਆਜ ਹੋ ਗਏ ਗੰਡੇ ਉਹ ਦਾ ਇੱਕ ਬੋਰਾ ਲੈ ਕੇ ਸੀ, ਮੈਂ ਅੱਜ ਪਰ ਅੱਜ ਕੰਮ ਤਾਂ ਮੇਰਾ ਲੇਟ ਹੀ ਹੋ ਗਿਆ। ਜਿੱਦਾਂ ਮਤਲਬ ਬੱਚਿਆਂ ਦਾ ਪ੍ਰੋਪਰ ਟਾਈਮ ਨਾਲ ਸਾਰਾ ਕੁਛ ਕਰਕੇ ਨੀਬੜ ਕੇ ਉਹਨਾਂ ਨਾਲ ਭਰਾ ਕਰਤਾ ਫਿਰ ਉਹ ਕੰਮ ਹੋਂਦਾ ਫਿਰ ਉਹਦੇ ਵਾਸਤੇ ਥੋੜਾ ਟਾਈਮ ਲਗਦਾ, ਫਿਰ ਉਹਨੂੰ ਸਾਰਾ ਕੁਛ ਕਰਕੇ ਸਾਫ-ਸੁਥਰਾ ਸਾਰਾ ਕੁਛ ਘਰਦਾ ਕਰਕੇ, ਫਿਰ ਝਾੜੂ, ਪੋਚੇ ਕਰਕੇ ਟਾਈਮ ਨਾਲ ਆਪਣਾ, ਬੱਚਿਆਂ ਨਾਲ ਰੋ ਰੋਟੀ-ਪਾਣੀ ਖਵਾਕੇ ਹੁਣ ਆਹ ਮੁੰਡੇ ਨੂੰ ਸਵਾਤਾਂ ਮੈਨੇ, ਚਲੋ ਫੇਰ ਥੁਹਾਡੇ ਨਾਲ ਥੋੜਾ ਗੱਲਾਂ ਕਰ ਲੈਂਨੇ ਆਂ, ਟਾਈਮ ਦੀ ਅਪਣੀ
ਤੇ ਇਹ ਵੀ ਐ, ਚਲੋ ਜਦੋਂ ਸੁਬਾਹ ਜਲਦੀ ਉੱਠ ਜਾਂਨੇ ਆਂ, ਸਾਰੇ ਕੰਮ ਟਾਈਮ ਸਿਰ ਹੋ ਜਾਂਦੇ ਨਾਲੇ ਥੋੜਾ ਟਾਈਮ ਰੈਸਟ ਹੋ ਜਾਂਦੀ ਐ।
ਹਾਂਜੀ।
ਨਾਲੇ ਸੁਬਾਹ ਦੇ ਕੰਮ ਜਲਦੀ ਕਰਕੇ ਫਿਰ ਏਦਾਂ ਹੁੰਦਾ ਕਿ, ਲੰਚ ਵੀ ਤਿਆਰ ਕਰਨਾ। ਫਿਰ, ਹਾਂਜੀ ਵਿੱਚ ਹੀ ਬੱਚਿਆਂ ਨੂੰ ਦੇਖ ਆਖਣਾ, ਵਿੱਚ ਈ ਆਪਣਾ ਕੰਮ ਵੀ ਕਰਨੇ ਆ ਘਰ ਦੇ। ਤੇ ਏਦਾਂ ਚਲੋ, ਹਾਂਜੀ, ਵਧੀਆ ਟਾਈਮ ਮੈਨੇਜਮੈਂਟ ਹੋ ਜਾਂਦੀ ਆ।
ਹੂੰ।
ਹਾਂਜੀ ਹਾਂ ਇਹ ਤੇ ਹੈ, ਵੀ ਸਾਰੇ ਕੰਮ ਆਪਣੇ ਟਾਈਮ ਸਿਰ ਕਰਨੇ ਚਾਹੀਦੇ ਆ। ਅਗਰ ਟਾਈਮ ਚ ਹਾਂਜੀ,
ਬੋਲੋ
ਹਾਂਜੀ ਹਾਂ, ਮੈਂ ਕਿਹਾ ਅਗਰ ਟਾਈਮ ਤੇ ਕੰਮ ਨਹੀਂ ਹੁੰਦੇ। ਤਾਂ ਸਾਰਾ ਕੁਛ ਹੀ ਉਲਝ ਜਾਂਦਾ ਹੈ, ਆਪਣਾ ਚਲੋ ਏਦਾਂ ਹਨਾ। ਵੀ ਸਹੀ ਰੈਂਦਾ ਸਾਰਾ ਕੁਛ
ਹਾਂਜੀ ਹਾਂਜੀ, ਟਾਈਮ ਦੀ ਹੀ ਵੈਲਿਊ ਹੁੰਦੀ ਹੈ, ਬਸ ਆਪਾਂ ਹੁਣ ਸੋਚਿਆ ਇੱਕ ਵਾਰੀ ਏਦਾਂ ਹੀ ਮੈਂ ਕੀਤਾ ਸੀ।
ਅਹ ਜਿੱਦਾਂ ਹੁਣ ਮਤਲਬ ਠੰਡ ਦੇ ਵੇਲੇ, ਤ ਉਸਦਾ ਜੀਅ ਨਹੀਂ ਕਰਦਾ, ਉੱਠਣ ਨੂੰ ਅਗਰ ਜੀਅ ਨਹੀਂ ਕਰਦਾ। ਬੱਚਿਆਂ ਦਾ ਵੀ ਛੁੱਟੀਆਂ ਹੋ ਜਾਂਦੀ ਹੈ ਬੈਠ ਜਾਂਦੇ ਹੈ, ਨਾਲੇ ਘਰੇ ਵੀ, ਕੰਮ ਓਦਾਂ ਹੀ ਪੈ ਰਹਿੰਦਾ ਔਰ ਇੰਨੇ ਨੇ ਪਿੱਛੇ ਫੇਰ ਤਾਂ ਬਹੁਤ ਔਖਾ ਹੋ ਜਾਂਦਾ ਫਿਰ ਕਰਨ ਨੂੰ ਵੀ,
ਔਖਾ ਵੀ ਹੋ ਜਾਂਦਾ ਤੇ ਓਦਾਂ ਜੇ ਆਪਾਂ ਥੋੜ੍ਹਾ ਟਾਈਮ ਵੀ ਨਾ ਲੇਟ ਹੋ ਜਾਏ ਉੱਠਣ ਨੂੰ ਕੰਮ ਲੇਟ ਹੋ ਜਾਣ, ਕੁਛ ਇਦਾਂ ਆਪਣਾ ਮਾਇੰਡ ਵੀ ਨਹੀਂ ਸਹੀ ਰਹਿੰਦਾ ਫੇਰ ਓਦਾਂ ਚਿੜਚਿੜਾ ਜਿਹਾ ਹੋਇਆ ਰਹਿੰਦਾ। ਨਾਲੇ ਤਾਂ ਕੰਮ ਨੀ ਟਾਈਮ ਸਿਰ ਹੁੰਦੇ ਫੇਰ ਗੁੱਸਾ ਚੜੀ ਜਾਂਦਾ ਹੁੰਦਾ ਦੇਖ ਦੇਖ ਕੇ ਵੀ ਮੈਂ ਅੱਜ ਲੇਟ ਵੇ ਹੋ ਗਈ, ਉੱਠਣ ਲਈ ਹਾਂਜੀ, ਹਾਂਜੀ, ਫੇਰ ਉਹਦਾ ਮਤਲਬ ਸਾਰਾ ਦਿਨ ਹੀ ਫੇਰ ਵਧੀਆ ਨੀ ਨਿਕਲਦਾ ਹੈਗਾ, ਜਿਹੜੀ ਸੁਬਾਹ ਸੁਬਾਹ ਉੱਠ ਕੇ ਵੋਕ ਵਗੈਰਾ ਹੋ ਜੇ ਸੁਬਾਹ ਦੇ ਮੋਰਨਿੰਗ ਟਾਈਮ ਹੁੰਦਾ, ਜਿਹੜਾ ਮੌਸਮ ਵੀ ਵਧੀਆ ਹੁੰਦਾ। ਨਾਲੇ ਮਾਇੰਡ ਕਿੰਨਾ ਫਰੈਸ਼ ਹੁੰਦਾ ਆਪਣਾ ਹਨਾ,
ਸਹੀ ਗੱਲ ਹੈ।
ਹਾਂਜੀ, ਹਾਂ।
ਮੈਂ ਵੀ ਇੱਕ ਵਾਰੀ ਪਹਿਲੇ ਜਿੱਦਾਂ ਹੁਣ ਤਾਂ ਚਲੋ ਮੈਂ ਹਾਊਸ ਵਾਈਫ ਆ। ਪਹਿਲੇ ਮੈਂ ਜੋਬ ਤੇ ਸੀ, ਉਸ ਟਾਈਮ ਮੇਰੀ ਇਕੱਲੀ ਕੁੜੀਆਂ ਸੀ ਮੇਰੀ ਮੈਂ ਉਸ ਟਾਈਮ ਜੋਬ ਮਤਲਬ ਫਿਸ ਜੁਆਇਨ ਕੀਤਾ ਸੀ। ਜੋਬ ਕਰਦੀ ਸੀ ਮੈਂ ਫਿਰ ਪਹਿਲੇ ਮੈਨੂੰ ਸਟਾਰਟਿੰਗ ਚ ਥੋੜਾ ਔਖਾ ਲੱਗਿਆ ਮੈਂ ਨਾ ਮਤਲਬ ਪਹਿਲੇ ਸਤਾਰਟਿੰਗ ਚਲੋਂ ਜ਼ਿੰਮੇਦਾਰੀ ਹੁੰਦੀ ਹੈ ਜਾਨਾ ਪੈਂਦਾ ਟਾਈਮ ਨਾਲ ਤੁਹਾਨੂੰ ਸਾਰਾ ਕੁਛ ਫੀਲ ਕਰਨਾ ਪੈਂਦਾ ਕਰਦੀ ਸੀ ਮੈਂ, ਬਾਅਦ ਚ ਜਿੱਦਾਂ ਹੋ ਗਏ ਉੱਥੇ ਆਫਿਸ ਚ ਫਿਰ ਉੱਥੇ ਮੈਂ ਥੋੜਾ ਮਤਲਬ ਥੋੜਾ ਲੂਜ ਬਣਾ ਮਤਲਬ ਅ ਸੁਸਤੀ ਪਨਾ ਏਦਾਂ ਮਤਲਬ ਕਰੀ ਜਾ ਰਹੀ ਸੀ ਮੈਂ ਕਿ ਨਹੀਂ ਕੋਈ ਗੱਲ ਨੀ ਇਦਾਂ, ਓਦਾਂ, ਫਿਰ ਉੱਥੇ ਮੇਰਾ ਟਾਈਮ ਬੜਾ ਔਖਾ ਮਤਲਬ ਉੱਥੋਂ ਵੀ ਕੰਪਲੇਂਟ ਜ਼ਿਆਦਾ ਆਉਂਦੀ ਸੀ, ਤੁਸੀਂ ਟਾਈਮ ਤੇ ਨਹੀਂ ਆਉਂਦੇ ਹੋ ਤੁਹਾਡਾ ਲੋੌਗਇਨ, ਟਾਈਮ ਵੀ ਬਹੁਤ ਲੇਟ ਹੋ ਰਿਹਾ ਹੈ,
ਹਾਂਜੀ।
ਪੁੱਛਿਆ ਕਿ ਨਹੀਂ ਆਪਾਂ ਥੋੜੇ ਦੇ ਵਾਸਤੇ ਆਪਾਂ ਆਪਣੇ, ਮਤਲਬ ਕਰੀਅਰ ਦਾ ਵੀ ਨੁਕਸਾਨ ਕਰੀ ਜਾ ਰਹੇ ਨੇ,
ਹਾਂਜੀ ਉਹ ਤੇ ਗੱਲ ਹੈ, ਵੀ ਜੇ ਸਾਰਾ ਕੁਛ ਟਾਈਮ ਸਿਰ ਹੋਊਗਾ ਜੇ, ਆਪਾਂ ਹੁਣ ਮੰਨ ਲਓ, ਆਪਾਂ ਲਾਈਫ ਦੇ ਵਿੱਚ ਕੁਛ ਵੀ ਅਚੀਵ ਕਰਨਾ ਅਗਰ ਆਪਾਂ ਟਾਈਮ ਸਿਰ ਕੰਮ ਹੀ ਨੀ ਕਰਾਂਗੇ ਤਾਂ ਟਾਈਮ ਬਿਨਾਂ ਤਾਂ ਕੁਛ ਵੀ ਨੀ ਹੈ, ਜੇ ਅੱਜ ਦਾ ਟਾਈਮ ਸਾਂਭ ਹੁਣ ਮੰਨ ਲਓ, ਆਪਾਂ ਹੁਣ ਆਪਣੀ ਏਜ ਹੈ ਵੀ ਆਪਾਂ ਜੋਬ ਵਗੈਰਾ ਵੀ ਕਰ ਸਕਦੇ ਹਾਂ ਸਭ ਕੁਛ ਕਰ ਸਕਦੇ ਹਾਂ ਵਧੀਆ, ਸਟੱਡੀ ਕੀਤੀ ਆਪਾਂ, ਹੁਣ ਜੇ ਇਹੀ ਟਾਈਮ ਦੀ ਆਪਾਂ ਕਦਰ ਨਹੀਂ ਕਰਾਂਗੇ ਆਪਾਂ ਜੋਬ ਲਈ ਅਪਲਾਈ ਨੀ ਕਰਾਂਗੇ ਜਾਂ ਪ ਸਟੱਡੀ ਨੂੰ ਟਾਈਮ ਨਹੀਂ ਦੇਵਾਂਗੇ, ਫੇਰ ਬਾਅਦ ਚ ਤਾਂ ਪਛਤਾਉਣ ਦਾ ਕੋਈ ਫਾਇਦਾ ਹੀ ਨਹੀਂ ਕਿਉਂਕਿ ਇਹ ਤਾਂ ਆਪਣੇ ਹੱਥ ਚ ਇਹੀ ਟਾਈਮ ਆ। ਅਪਣ ਆਪਣੇ ਵੀ ਹਾਂ ਕੀ ਅਚੀਵ ਕਰਨਾ ਕੀ ਆਪਣੇ ਗੋਲ ਨੇ ਉਹਨਾਂ ਲਈ ਮਿਹਨਤ ਕਰਨ ਦਾ ਆਹੀ ਸਹੀ ਟਾਈਮ ਉਹ ਤੋਂ ਬਾਅਦ ਤਾਂ ਫਿਰ ਪਛਤਾਵਾ ਹੀ ਰਹਿ ਜਾਂਦਾ ਕਾਸ਼ ਮੈਂ ਉਦੋਂ ਏਦਾਂ ਕੀਤਾ ਹੁੰਦਾ ਕਾਸ਼ ਮੈਂ ਉਦੋਂ ਏਦਾਂ ਤਾਂ ਕੀਤਾ ਹੁੰਦਾ
ਹਾਂਜੀ।
ਹਾਂਜੀ ਹਾਂ।
ਹੁੰਦਾ ਹੀ ਹੈ,
ਹਾਂਜੀ ਹਾਂ ਹੋਰ ਦੱਸੋ ਜੀ ਬਸ ਉਹੀ ਹੈ ਵੀ ਜਿਵੇਂ ਹੁਣ ਆਪਣੀ ਖੇਤੀ ਵਗੈਰਾ ਵੀ ਕਰਦੇ ਆ ਗੇ ਚਲੋ ਹਨਾ ਜੇ ਹੁਣੇ ਟਾਈਮ ਸਿਰ ਆਪਣੀਆਂ ਕਣਕਾਂ ਵੱਢਣਗੇ ਨੀ ਬੀਜਣਗੇ ਨੀ ਫਿਰ ਇਹਨਾਂ ਨੂੰ ਵੀ ਨੀ ਕੋਈ ਫਾਇਦਾ ਹੁੰਦਾ, ਇਦਾਂ ਹੀ ਆ ਮਤਲਬ ਵੀ ਹਰ ਟਾਈਮ ਇੱਕ ਪ੍ਰੋਪਰ ਹ ਹਰ ਕੰਮ ਦਾ ਇੱਕ ਪ੍ਰੋਪਰ ਟਾਈਮ ਹੁੰਦਾ ਅਗਰ ਉਹ ਟਾਈਮ ਤੇ ਨਾ ਕੀਤਾ ਜਾਵੇ ਤੇ ਬਹੁਤ ਜ਼ਿਆਦਾ ਨੁਕਸਾਨ ਵੀ ਹੁੰਦਾ ਤੇ ਨਾਲੇ ਪਛਤਾਵਾ ਸਭ ਤੋਂ ਵੱਡੀ ਚੀਜ਼ ਫਿਰ ਆਪਾਂ ਪਛਤਾਉਂਦੇ ਰਹਿੰਦੇ ਹਾਂ, ਸਾਰੀ ਜ਼ਿੰਦਗੀ ਪਛਤਾਉਂਦੇ ਰਹਿੰਦੇ ਹਾਂ ਨਹੀਂ ਯਾਰ ਇੱਦਾਂ ਨਹੀਂ ਇੱਦਾਂ ਕਰਨਾ ਅਸੀਂ ਹੁਣ ਬੱਚੇ ਨੇ ਹੁਣ ਬੱਚੇ ਸਕੂਲ ਜਾਂਦੇ ਆ ਟਾਈਮ ਸਿਰ ਜਾਂਦੇ ਹੈਗੇ ਤਾਂ ਵਧੀਆ ਰਹਿੰਦੇ ਆ ਨਾਲੇ ਪ੍ਰੋਪਰ ਉਹਨਾਂ ਨੂੰ ਪਤਾ ਚੱਲਦਾ ਇਹ ਚੀਜ਼ ਦਾ ਨਾਲੇ ਇੱਕ ਬੱਚੇ ਆਪਾਂ ਸਕੂਲ ਤੋਰਦੇ ਹਾਂ ਟਾਇਮ ਤੇ ਉਹ ਦਾ ਇੱਕ ਹੈਬਿਟ ਬਣ ਜਾਂਦੀ ਹੈ ਉਹ ਟਾਈਮ ਦੀ ਕਦਰ ਕਰਨੀ ਸਿੱਖ ਜਾਂਦੇ ਹੈ ਹੁਣ ਬੱਚੇ ਨੂੰ ਏਦਾਂ ਹੁੰਦਾ ਮੇਰੀ ਵੈਨ ਨਾਲ ਲੰਘ ਜੇ ਮੈਂ ਟਾਈਮ ਜਾ ਕੇ ਖੜਨਾ ਉੱਥੇ
ਹਾਂਜੀ
ਜੇ ਹੁਣ ਉਹ ਬੱਚਾ ਟਾਈਮ ਤੇ ਜਾਊਗਾ ਨੀ ਉਹਦੀ ਵੇਨ ਲੰਘ ਜਾਊਗੀ ਤਾ ਹੀ ਫੇਰ ਹਾਂਜੀ ਹਾਂ ਫਿਰ ਓਦਾਂ ਹੀ ਵੀ ਟਾਈਮ ਸਿਰ ਸਾਰਾ ਕੁਛ ਹੋਣਾ ਚਾਹੀਦਾ
ਸਹੀ ਗੱਲ ਹੁਣ ਪਿਛਲੇ ਵਾਰੀ ਇੱਕ ਨਿਊਜ਼ ਚ ਦੇਖਿਆ ਸੀ ਮੈਂ ਕਿ ਬੰਦੇ ਦੀ ਨਾ ਫਲੈਟ ਬਾਹਰ ਦੀ ਸੀ ਉਹਨੂੰ ਜਾਣਾ ਸੀ ਟਾਈਮ ਨਾਲ ਪਹੁੰਚਣਾ ਸੀ ਪਤਾ ਨੀ ਚ ਰਿ ਟ੍ਰੇਨ ਚੋਂ ਇੱਥੋਂ ਸਫ਼ਰ ਕਰ ਰਿਹਾ ਸੀ ਅਗੇ ਉਹਨੇ ਜਾਣਾ ਸੀ ਫਲਾਈਟ ਦੀ ਦਿੱਲੀ ਤੋਂ ਠੀਕ
ਹਾਂਜੀ
ਉਹ ਜਦੋਂ ਸਫ਼ਰ ਕਰ ਰਿਹਾ ਸੀ ਟ੍ਰੇਨ ਟਾਈਮ ਤੇ ਆਈ ਹੈ ਟਾਈਮ ਤੇ ਚੜਿਆ ਉਹ ਸਾਰਾ ਕੁਛ ਹੋ ਗਿਆ‌। ਪਰ ਉਹੋਦੇ। ਹੁਣ ਉਹ ਜੋ ਹੋਣਾ ਹੈ ਉਹ ਹੋਣਾ ਹੀ ਹੈ ਜਿੱਦਾਂ ਉਹਦਾ ਮਤਲਬ ਲਿਖਿਆ ਹੋਇਆ ਸੀ। ਕਿ ਮਤਲਬ ਉਹਨੇ ਉਹ ਟ ਉਹ ਫਲਾਈਟ। ਮਿਸ ਹੋ ਜਾਣੀ ਹੈ, ਪਰ ਜਿੱਦਾਂ ਉਹ ਟ੍ਰੇਨ ਨਾ ਵਿਚਾਲੇ। ਉੱਥੇ ਰੁਕ ਗਈ ਉਹ ਕੁਛ ਕੰਮ ਚੱਲ ਰਿਹਾ ਸੀ ਉਹ ਵਿਚਾਰਾ ਇੱਕ ਦੋ ਘੰਟੇ। ਲੇਟ ਹੋ ਗਿਆ ਫਲਾਈਟ ਹੈਗੀ। ਟਾਈਮਿੰਗ ਦਾ ਇਨਾ ਮੈਨੂੰ ਪਤਾ ਨੀ ਹੈ, ਪਰ ਉਹ ਜਦੋਂ ਫਲਾਈਟ ਲੈਣ ਗਿਆ। ਫਲਾਈਟ ਉਹਦੀ ਮਿਸ ਹੋ ਗਈ ਫਿਰ ਉਹਨੇ ਕੰਪਲੇ ਪਾਈਏ ਮਤਲਬ ਉਹ ਵੀ ਟਾਈਮ ਦਾ ਹੀ ਔਖਾ ਹੋ ਰਿਹਾ ਨਾ ਫਿਰ ਉੱਥੇ ਫਿਰ ਉਹ ਰੇਲਵੇ ਵਾਲੇ ਨੂੰ ਉਹਨੂੰ ਮਤਲਬ ਆਹ ਕਰਨਾ ਪਿਆ ਮਤਲਬ ਕੰਪਲੇਟ ਕਰ ਕਰਿਆ ਉਹ ਬੰਦੇ ਨੇ ਕੀ ਤੁਸੀਂ ਮੇਰੀ ਮਤਲਬ ਟਿਕਟ ਦੇ ਪੁਗਤਾਨ ਕਰੋ ਹੁਨ ਤੁਸੀਂ ਕਰੋ ਮੇਰਾ ਇੰਨਾ ਨੁਕਸਾਨ ਹੋ ਗਿਆ ਬਟ
ਹਾਂਜੀ ਉਹੀ ਤਾਂ ਗੱਲ ਹੈ ਹੁਨ ਜਿਵੇਂ ਆਫਿਸ ਵਗੈਰਾ ਵੀ ਜਾਣਾ ਹੁੰਦਾ ਕਈ ਵਾਰ ਟਾਈਮ ਸਿਰ ਬੱਸ ਨਹੀਂ ਮਿਲਦੀ ਹੈਗੀ ਆਪਾਂ ਨੂੰ ਕਈ ਵਾਰ ਆਫਿਸ ਚ ਐਂਟਰ ਵੀ ਨੀ ਹੋਣ ਦਿੰਦੇ ਹਨਾ ਪਤਾ ਤੁਹਾਨੂੰ ਵੀ ਕਿੰਨੇ ਸਟ੍ਰਿਕਟ ਰੂਲ ਹੁੰਦੇ ਹੈਗੇ ਅ ਅਲੱਗ -ਅਲੱਗ ਕੰਪਨੀ ਦੇ ਵੀ ਹੁਣ ਟਾਈਮ ਸਿਰ ਕਈ ਵਾਰ ਬੱਸ ਨਹੀਂ ਆਉਂਦੀ ਚਲੋ ਇਹਦੇ ਚ ਇੱਕ ਹਨਾ ਇਨਸਾਨ ਦਾ ਤਾਂ ਕੀ ਉਹ ਆ ਪਰ ਓਦਾਂ ਮਤਲਬ ਬਹੁਤ ਜ਼ਿਆਦਾ ਫਿਰ ਐ ਏਦਾਂ ਫੀਲ ਹੁੰਦਾ ਗਾ ਮਤਲਬ ਆਪਣਾ ਥੋੜਾ ਜਿਹਾ ਆਪਣੇ ਜਿਵੇਂ ਬੱਸ ਵਗੈਰਾ ਟਾਈਮ ਤੇ ਨੀ ਆਉਂਦੀ ਇਹ ਚੀਜ਼ਾਂ ਵੀ ਥੋੜੀਆਂ ਜਿਹੀ ਸਹੀ ਹੋਣੀਆਂ ਚਾਹੀਦੀਆਂ ਨੇ ਆਪਣੇ ਦੇਸ਼ ਦੇ ਵਿੱਚ ਹਾਂਜੀ ਬਹੁਤ ਜ਼ਿਆਦਾ ਨੁਕਸਾਨ ਹੁੰਦਾ ਹਾਂਜੀ ਜਿਵੇਂ ਹੁਣ ਤੁ ਨਿਊਜ਼ ਸੁਣੀ ਹੋਣੀ ਆ ਪਿੱਛੇ ਜੇ ਇੱਕ ਹਨਾ। ਮਤਲਬ ਬੱਚੀ ਪੇਪਰ ਦੇਣ ਗਈ ਸੀਗੀ ਥੋੜੇ ਦੋ ਕੁ ਮਿੰਟਾਂ ਦਾ ਪਤਾ ਨੀ ਫ਼ਰਕ ਪੈ ਗਿਆ ਸੀ। ਹਾ ਲੇਟ ਹੋ ਗਈ ਸੀ, ਉਹ ਪਹੁੰਚਣ ਵਾਸਤੇ ਤੇ ਉਹਨੂੰ। ਕਰਨ ਦਿੱਤਾ ਚਲ ਹੁਣ ਪੇਪਰ ਵਗੈਰਾ ਦੇਣ ਜਾਂਦੇ ਹ ਉੱਥੇ ਤਾਂ ਇਏਦਾਂ ਹੀ ਹੁੰਦਾ ਪ੍ਰੋਪਰ ਟਾਈਮ ਹੁੰਦਾ ਇੰਨੇ। ਟਾਈਮ ਤੇ ਵੀ ਐਂਟਰੀ ਕਰਨੀ ਆ ਗ ਉਹ ਤੋਂ ਬਾਅਦ ਐਂਟਰੀ ਨਹੀਂ ਹੁੰਦੀ। ਹੁਣ ਉਹ ਵਿਚਾਰੀ ਬੱਸ ਵਗੈਰਾ ਲੇਟ ਆਈ ਦੋ ਮਿੰਟ। ਲੇਟ ਹੋ ਗਈ ਉਹਨੂੰ ਐਂਟਰ ਨੀ ਕਰਨ ਦਿੱਤਾ, ਦੇਖਲ ਉਹਦੀ ਇਨੇ ਟਮ ਦੀ ਸਟਡੀ ਕੀਤੀ ਪ੍ਰੈਪਰੇਸ਼ਨ ਕੀਤੀ। ਪੈ ਗਈ ਸਾਰੀ ਖੂਹ ਚ ਹਨਾ ਉਹ ਇਥ ਕਹਿੰਦੇ ਕਿ। ਟਾਈਮ ਆਪਣੀ ਲਾਈਫ ਦੇ ਵਿੱਚ ਇੱਕ ਅਜਿਹਾ ਮਤਲਬ ਚੀਜ਼ ਆ ਜੇ। ਇਹਨੂੰ ਆਪਾਂ ਨਹੀਂ ਸਾਂਭਾਂਗੇ, ਤਾਂ ਸਾਰੀ ਜ਼ਿੰਦਗੀ ਆਪਾਂ ਪਛਤਾਉਂਦੇ ਰਹਿ ਜਾਂਦੇ ਹਾਂ।
ਹਾਂਜੀ ਸਹੀ ਗੱਲ ਹੈ।
ਹੁਣ ਆਪਾਂ ਕਈ ਵਾਰ ਦੇਖੋ ਸੋਚਦੇ ਹਾਂ, ਮੈਂ ਆਹ ਕੰਮ ਐਂ ਕਰੂੰ ਐਂ ਆਹ ਕੰਮ ਮੈਂ ਕੱਲ ਕਰੂੰ ਜਾਂ। ਪਰਸੋਂ ਕਰੂ ਉਹ ਕੱਲ ਤੇ ਕੱਲ ਹੀ ਰਹਿ ਜਾਂਦੀ ਆ ਫੇਰ ਫੇਰ ਦੂਜੇ ਦਿਨ ਇਹ ਹੁੰਦਾ। ਚੱਲ ਫੇਰ, ਕੱਲ ਨੂੰ ਕਰੂਗੀ। ਬਸ ਆਪਾਂ ਟਾਲ ਮਟੋਲ ਕਰਦੇ ਰਹਿੰਦੇ ਹਾਂ ਜਦੋਂ ਟਾਈਮ ਨੂੰ ਸੰਭਾਲ। ਨੀ ਹੈਗੇ, ਫੇਰ ਪਛਤਾਉਦੇ ਰਹਿੰਦੇ ਆ, ਨਹੀਂ ਇੱਦਾਂ ਨੀ ਇੱਦਾਂ। ਕਰਨਾ ਸੀ, ਏਦਾਂ ਨੀ ਏਦਾਂ ਕਰਨਾ ਸੀ, ਹਾਂਜੀ।
ਸਹੀ ਗੱਲ ਹੈ, ਟਾਈਮ ਦੀ ਵੈਲਿਊ ਬਹੁਤ ਜ਼ਰੂਰੀ ਹੈ ਕਰਨਾ, ਲੋਕ ਉਹ ਸਮਝਦੇ ਹੀ ਨਹੀਂ ਹੈ। ਅੱਜ ਕਲ ਦੇ ਜ਼ਮਾਨੇ। ਤਾਂ ਬਸ, ਬੱਚੇ ਤਾਂ ਹੁਣ ਤਾਂ ਬਿਲਕੁਲ ਵੀ ਨਹੀਂ ਸਮਝਦੇ ਨੇ। ਪਹਿਲੇ ਦੇ ਜਮਾਨੇ 'ਚ, ਚਲੋ ਟਾਈਮ ਨਾਲ ਸਾਰੇ ਉੱਠ ਕੇ ਆਪਣੇ ਕੰਮ ਨਿਬੇੜ ਲੈਂਦੇ ਸੀ।
ਹਾਂਜੀ, ਅੱਜ- ਕੱਲ ਤਾਂ ਉੱਠਦੇ ਹੀ ਦਸ ਵਜੇ ਹੈਗੇ।
ਹਾਂਜੀ।
ਉਦਾਂ ਦੇ ਫਿਰ ਮਾਂ ਹੋਈ ਜਾਂਦੀ ਆ ਬੋਡੀ ਹੋਈ ਜਾਂਦੀ ਹੈ ਕਿਉਂਕਿ ਜਦੋਂ ਆਪਾਂ ਲੇਟ ਉੱਠਦੇ ਹਾਂ ਆਪਣੀ ਬੋਡੀ ਨੂੰ ਵੀ ਬਹੁਤ ਜ਼ਿਆਦਾ ਨੁਕਸਾਨ ਹੁੰਦਾ ਹੈ। ਚੀਜ਼ਾਂ, ਰਾਤ -ਰਾਤ, ਇੱਕ ਜਾਗੀ ਜਾਂਦੇ ਆ, ਇੱਕ- ਇੱਕ, ਦੋ- ਦੋ, ਵਜੇ ਤੱਕ ਜਾਗੀ ਜਾਂਦੇ ਹਾਂ। ਤੇ ਫਿਰ ਸੁਬਾ ਆਪੇ ਹੀ ਲੇਟ ਉੱਠਦੇ ਆਂ, ਜਦੋਂ ਟਾਈਮ ਸਿਰ ਸੌਣਾ ਨੀ, ਤਾਂ ਟਾਈਮ ਸਿਰ ਉੱਠਿਆ ਕਿੱਥੋਂ ਜਾਊਗਾ ਫਿਰ।
ਸਹੀ ਗੱਲ ਹੈ।
ਹਾਂਜੀ, ਤੇ ਉਹੀ ਤੇ ਗੱਲ ਕਰਦੇ ਆ ਕਿ ਟਾਈਮ ਦੀ ਵੈਲਿਊ ਬਹੁਤ ਜ਼ਿਆਦਾ ਜ਼ਰੂਰੀ ਆ
ਸਹੀ ਗੱਲ ਆ
ਹਾਂਜੀ, ਹਾਂ
ਹੋਰ
ਹੋਰ ਸੁਣਾਓ ਭੈਣ ਜੀ ਕੀ, ਲੰਚ 'ਚ ਕੀ ਬਣਾਇਆ ਅੱਜ
ਬਸ ਅੱਜ ਛੋਲੇ ਦੀ ਸਬਜ਼ੀ ਬਣਾਈ ਸੀ, ਔਰ ਪੂਰੀਆਂ ਬਣਾਈ ਸੀ
ਅੱਛਾ ਜੀ
ਹਾਂਜੀ, ਉਹ ਸੈਟਰਡੇ ਦੇ, ਫਿਰ ਬੱਚਿਆਂ ਨੂੰ ਦੇਣਾ ਪੈਂਦਾ ਨਾ ਕੁਛ ਸਪੈਸ਼ਲ। ਫੇਰ ਆਹੀ ਚੀਜ਼ਾਂ ਬਣਾ ਲੈਂਦੇ ਆਂ ਸਪੈਸ਼ਲ।
ਹਾਂਜੀ ਇਹ ਤੇ ਹੈ, ਚਲੋ ਠੀਕ ਆ ਭੈਣ ਜੀ, ਮੈਂ ਵੀ ਲੰਚ ਦੀ ਤਿਆਰੀ ਕਰ ਰਹੀ। ਤੇ ਮੈਂ ਤੁਹਾਨੂੰ ਰੁਕ ਕੇ ਕਾਲ ਕਰਦੀ ਹਾਂ, ਹਾਂਜੀ ਓਕੇ ਭੈਣ ਜੀ। ਸਤਿ ਸ੍ਰੀ ਅਕਾਲ, ਭੈਣ ਜੀ।
ਹਾਂਜੀ।